ਸਾਸਰੀ ਕਾਲ ਜੀ ਕੀ ਕਰ ਰੈ ਓ ਜੀ।
ਵਧੀਆ ਠੀਕ ਓ?
ਹਾਂਜੀ ਹਾਂਜੀ ਠੀਕ ਆ ਜੀ ਤੁਸੀਂ ਸੁਣਾਓ ਜੀ।
ਵਧੀਆ ਚੰਗਾ ਜੀ ਅਸੀਂ ਤੇ
ਅਛਾ
ਹਾਂਜੀ ਤੁਸੀਂ ਤੇ ਫੋਨ ਲਗਾਣਾ ਕੋਈ ਨੀ, ਅਸੀਂ ਕੈਣੇ ਭੈਣ ਜੀ ਨੂੰ ਅਸੀਂ ਆਪ
ਬਸ ਜੀ ਹੁਣ ਟੈਂ ਬੱਚੇ ਘਰ ਆਂਦੇ ਨਾ ਜੀ ਟਾਈਮ ਈ ਨੀ ਲੱਗਦਾ ਜੀ। ਸਾਰਾ ਦਿਨ ਬੱਚਿਆਂ ਦੇ ਅੱਗੇ ਪਿ
ਹਾਂਜੀ, ਤੁਸੀਂ ਤਾਂ ਯਾਦ ਕਰਨਾ ਕੋਈ ਨੀ ਭੈਣ ਜੀ।
ਕੋਈ ਨੀ ਤੁਸੀਂ ਕਿਤਾ ਮੈਂ ਕਿਤਾ ਇੱਕੋ ਈ ਗੱਲ ਏ।
ਹਾਂਜੀ ਹੋਰ ਤੁਸੀਂ ਕੀ ਕਰਦੇ ਪਏ ਸੀ।
ਬੱਸ ਜੀ ਹੁਨੇ ਈ ਚਾਵਲ ਬਨਾ ਕੇ ਅੰਦਰ ਆਈ ਆਂ।
ਹਾਂਜੀ।
ਤੁਸੀਂ ਹੋ ਗਏ ਫਰੀ। ਹਾਂਜੀ-ਹਾਂਜੀ ਸਭ ਠੀਕ ਨੇ।
ਹਾਂਜੀ।
ਬਸ ਜੀ ਵਧੀਆ ਸਾਰੇ।
ਤੁਸੀਂ ਸੁਣਾਓ ਤੁਹਾਡੇ ਘਰ
ਵਧੀਆ ਜੀ ਸਾਰੇ, ਹਾਂਜੀ-ਹਾਂਜੀ ਵਧੀਆ ਜੀ ਸਾਰੇ। ਹਾਂਜੀ-ਹਾਂਜੀ ਹੋਰ ਤੁਸੀਂ ਕੀ ਬਨਾਇਆ ਸੀ।
ਮੈੈਂ ਹੁਣੇ ਚਾਵਲ ਬਨਾ ਕੇ ਆਈ ਸੀ, ਗਰਮੀ ਇੰਨੀ ਏ ਜੀ ਸਮਝ ਨੀ ਆ ਰਈ ਕੀ ਬਣਾਵਾਂ
ਹਾਂਜੀ, ਹਾਂਜੀ, ਹਾਂਜੀ ਭੈਣਜੀ ਮੈਂ ਏ ਕੈ ਰਈ ਸੀ ਤੁਹਾਡੀ ਡੇਲੀ ਰੂਟੀਨ ਕੀ ਹੈਗੈ।
ਮੇਰਾ ਜੀ।
ਹਾਂਜੀ।
ਹਾਂਜੀ, ਮੈਂ ਤਾਂ ਦੇਖੋ ਸਵੇਰੇ-ਸਵੇਰੇ ਜਿਂਵੇ ਉੱਠਦੀ ਆਂ ਨਾ ਅ
ਹਾਂਜੀ ਹਾਂਜੀ।
ਪੰਜ ਵਜੇ ਕੋਲ ਉੱਠੀ ਦਾ ਹੁੰੰਦਾ ਏ, ਤੇ ਸਵੇਰੇ ਉੱਠ ਕੇ ਨਾ ਧੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜੀ, ਫੇਰ ਘਰ ਆ ਕੇ ਪਾਠ ਪੂਠ ਕਰ ਲਈਦਾ ਪੈਲਾ ਅਸੀ ਫੇਰ ਬੱਚਿਆਂ ਨੂੰ ਉਠਾਈਦਾ ਹੁੰਦਾ ਜੀ। ਬੱਚੇ ਉੱਠਣ ਨਾਨ ਧਰਨੇ, ਫੇਰ ਇਨਾਂ ਨੂੰ ਪਾਠ ਕਰਨਗੇ ਜੀ। ਫੇਰ ਹਨ ਚਾਹ ਪਾਣੀ ਦੁੱਧ ਜੋ ਵੀ ਲੈਂਦੇ ਜੇ ਉ ਦੇਆਂਗੀ ਜੀ ਫੇਰ ਇਨਾਂ ਦੇ ਪਾਪਾ ਆ ਜਾਂਦੇ ਨੇ ਡਿਊਟੀ ਤੋਂ ਜੀ, ਯਮੁਨਾ ਨਗਰ ਡਿਊਟੀ ਕਰਦੇ ਨੇ ਨਾ। ਤੇ ਓਧਰੋਂ ਆਦੇ ਤੇ ਫੇਰ ਆਪਣਾ ਬਨਾਦੇ ਆ ਜੀ ਇਨਾ ਨਾਸ਼ਤੇ ਦੀ ਤਿਆਰੀ ਕਰਦੇ ਆ ਜੀ ਬਸ ਉਨਾਂ ਨਾਸ਼ਤਾ ਤੇ ਅਸੀਂ ਹੁਨ ਆਪਨਾ ਬਣਾਏ ਸੀਗੇ ਪਨੀਰ ਦੀ ਭੁਰਜੀ ਬਨਾਈ ਸੀ।
ਹਾਂਜੀ ਹਾਂਜੀ।
ਹਾਂਜੀ ਤੇ ਨਾਲ ਫੁਲਕੇ ਲਾਏ ਸੀਗੇ।
ਹਾਂਜੀ।
ਫੇਰ ਚਾ ਚੂ ਦੇਈ ਦੀ ਹੁੰਦੀ ਆ ਨਾਸ਼ਤੇ ਤੋਂ ਬਾਅਦ ਥੋੜੀ ਦੇਰ ਬਾਦ ਜੀ।
ਹਾਂਜੀ ਹਾਂਜੀ।
ਫੇਰ ਬੱਚਿਆਂ ਦੇ ਕਰਦੇ ਐ ਕਰ ਦਿਉ ਮੰਮੀ ਉ ਕਰ ਦੋ ਐ ਬਨਾ ਦੋ ਠੰਡਾ ਬਨਾ ਦਿਓ, ਰੋ ਵਜਾ ਬਨਾ ਦੋ, ਕਦੀ ਕੁਛ ਕਦੀ ਕੌਫੀ ਬਨਾ ਦਿਓ। ਕੋਫੀ ਕੂਫੀ ਬਨਾਈ ਦੀ ਹੁੰਦੀ ਏ, ਦੁਪਹਿਰ ਦੀ ਜਦੋਂ ਦੁਪੈਰ ਦੀ ਤਿਆਰੀ ਹੋ ਜਾਂਦੀ ਏ, ਅੱਛਾ ਜੀ ਫੇਰ ਦੁਪੈਰੇ ਬਨਾਓ ਜੀ ਫੇਰ ਰੋਟੀ ਬਨਾਓ ਸਬਜੀ ਬੱਚੇ ਜੋ ਕੈਣ ਜੇ ਉਈ ਬਣਾਨਾ ਪੈਂਦਾ ਜੀ, ਸਬਜੀਆਂ ਤੇ ਖਾਂਦੇ ਈ ਨੀ ਜੀ- ਘਿਆ, ਤੋਰੀ ਕੁਛ ਨੀ ਖਾਂਦੇ ਜੀ।
ਹਾਂਜੀ ਦੀ ਬਾਰ ਦੇ ਨਿਆਣੇ ਤਾਂ ਬਾਰ ਦਾ ਈ-
ਹਾਂਜੀ ਏਨਾ ਨੂੰ ਤੇ ਏਹੀ ਪਸੰਦ ਹੈਗਾ ਜੇ, ਫੇਰ ਪਾਪਾ ਥੋੜੀ ਜਬਰਦਸਤੀ ਕਰ- ਖਿਲਾ ਈ ਦੇਂਦੇ ਦੇ ਦੁਪੈਰੇ ਤੇ ਫੇਰ ਜੀ ਅਪਨਾ ਥੋੜੀ ਦੇਰ ਅਰਾਮ ਕਰੀ ਦਾ ਹੁੰਦੈ ਜੀ। ਉਸ ਤੋ ਬਾਦ ਫੇਰ ਅਪਨਾ ਰਸੋਈ ਚ ਆ ਜੋ, ਭਾਂਡੇ-ਭੂੰਡੇ ਜੋ ਹੁੰਦੈ ਕਾਰਕੇ ਸ਼ਾਮ ਦੀ ਚਾਅ ਦਾ ਟੈਮ ਹੋ ਜਾ ਜਾਂਦੈ ਜੇ, ਫੇਰ ਸ਼ਾਮ ਦੀ ਚਾਅ ਦੇ ਨਾਲ ਫੇਰ ਕੁੱਛ ਨਾ ਕੁੱਛ ਬਚੇਆ ਨੂੰ ਚਾਈਦਾ ਹੁੰਦੈ ਜੀ, ਕਦੀ ਪਾਪੜ ਜੀ ਕਦੀ ਪਕੋੜੇ ਬਨਾ ਲਏ ਜੀ। ਰੁਖੀ ਤੇ ਚਾਅ ਲੈਦੇ ਨੀ ਜੀ ਬੱਚੇ ਆੱਜ-ਕਾੱਲ ਦੇ ਕਦੀ ਮੰਮੀ ਓ ਫਿੰਗਰ ਬਨਾ ਦੋ, ਫੇਰ ਓ ਕਰਦੇ ਆ ਸ਼ਾਮ ਨੂੰ ਫੇਰ ਜੀ ਸ਼ਾਮੀ ਅਹ, ਅਹ ਬਾੱਸ ਜੀ। ਹਾਂਜੀ-ਹਾਂਜੀ। ਫੇਰ ਅਪਨਾ ਰਾਤ ਪੈ ਜਾਂਦੀ ਜੇ ਥੋੜਾ ਜਾ ਘੁੰਮ ਲਿਆਈ ਦਾ, ਕਿੱਦਰੇ ਥੋੜਾ ਜਾ ਬਾਜਾਰ-ਬਜ ਬੱਚੇ ਵੀ ਖੁਸ਼ ਹੋ ਜਾਂਦੇਨ ਜੀ, ਫਿਰ ਬਾਜਾਰੋ ਆ ਕੇ ਐਹੀ ਕੁੱਛ ਰੋਟ ਫੇਰ ਰੋਟੀ ਬਨਾਓ ਜੀ, ਸਬਜੀ ਜੋ ਬੱਚੇਆਂ ਨੇ ਖਾਣੈ ਜੀ, ਓ ਬਨਾ ਕੇ ਜੀ ਫੇਰ ਨਾ ਅਰਾਮ ਕਰੀਦਾ ਹੂੰਦੈ ਜੀ, ਸਾਰਾ ਦਿਨ ਏਦਾਂ ਈ ਲਾੰਘ ਜਾਦੈ ਜੀ।
ਨਿਆਣੇਆਂ ਦੇ ਵਿਚ ਤਾਂ ਐਂਵੇ ਈ ਹੁੰਦੈ ਬਾੱਸ।
ਹਾਂਜੀ।
ਚਾਵਲ ਬਨੇ ਹੋਏਨ ਹਾਂਜੀ, ਹੋਰ ਤੂਸੀ ਕਿਂਵੇ ਕਰਦੇ ਓ ਜੀ ਸਾਰਾ ਦਿਨ, ਕੀ ਰੋਟੀਨ ਏ ਜੀ?
ਸਾਡ, ਮੇਰੀ ਐ ਰੁਟੀਨ ਹੈਗੀ, ਅਸੀ ਉਠਨੈ ਅਸੀ ਚਾਰ ਵਜੇ ਉਠ ਜਾਈਦੈ ਅਸੀ। ਤੋ ਚਾਰ ਵਜੇ ਉਠਦੇ ਆਂ ਅਸੀ, ਤੋ ਅਸੀ ਪੈਲੇ ਨ੍ਹਾਨੇ ਧੋਨੇ ਆ ਜੋ ਵੀ ਅ ਕਰਨੇ ਆ ਨ੍ਹਾ ਧੋ ਕੇ ਅਸੀ, ਓ ਜੋਤ ਬੱਤੀ ਕਰੀ ਦੀ ਹੁੰਦੀ ਐ।
ਅਛਾ ਹਾਂਜੀ-ਹਾਂਜੀ।
ਹਾਂਜੀ, ਸਾਡਾ ਰੂਟੀਨ ਐਈ ਐ, ਉਠ ਦੇ ਪਰ ਸੀਦਾ ਨ੍ਹਾਨੇ ਆਂ ਅਸੀ, ਰਸੋਈ ਚ ਬਾਦ ਚ ਜਾਈਦਾ ਹੁੰਦੈ।
ਹਾਂਜੀ-ਹਾਂਜੀ।
ਆਹੋ ਜੋਤ ਬੱਤੀ ਜੋ ਕਰਨੇ ਅਸੀ ਕਾਰਕੇ ਫੇਰ ਅਸੀ ਚਾਏ ਬਨੇ, ਚਾਏ ਬਨਾਨੇ ਆਂ।
ਅੱਛਾ
ਜੀ, ਫੇਰ ਗੁਰਦੁਆਰਾ ਈ ਜਾਈਦੈ ਹੁੰਦੈ, ਗੁਰਦੁਆਰੇ ਦਾੱਸ ਪੰਦੇ ਮਿੰਟ ਬੈਠ ਕੇ ਮਤਲਬ ਸਰੱਦਾ ਨਾਲ, ਤੂਸੀ ਪਾਠ ਵਗੈਰਾ ਕਰਨਾ ਪਾਠ ਵਗੈਰਾ ਕਰਕੇ, ਤੇ ਤੂਸੀ ਫੇਰ ਘਰ ਆਜੋ। ਓ ਘਰ ਆ ਕੇ ਨਿਆਣੇਆਂ ਦੀ ਦੇਨੀ ਚਾਏ ਵਗੈਰਾ ਬਨਾ ਕੇ ਦੇਨੇ ਆਂ।
ਹਾਂਜੀ, ਐ ਕਾੰਮ ਤੇ ਜਾਂਦੇ ਐਨਾ ਨੂੰ ਚਾਏ ਦੇਨੀ ਆ ਬਨਾ ਕੇ, ਹਾਂਜੀ ਐ ਕਦੀ ਪਾੰਚ ਬਜੇ ਨਿਕਲ ਜਾਂਦੇ, ਕਬੀ ਸਾਢੇ ਚਾਰ ਵਜੇ ਮਤਲਬ ਨਿਕਲ ਜਾਂਦੇ, ਟੈਮ ਹੁੰਦੈ ਐਨਾ ਦਾ ਅਲਗ-ਅਲਗ ਨੀ ਛੇ ਵਜੇ ਵੀ ਜਾਂਦੇ ਨੇ ਐ ਕਾੰਮ ਤੇ।
ਐ ਕਾੰਮ ਵੀ ਤੇ ਜਰੂਰੀ ਐ ਜੀ।
ਇਨਾ ਨੂੰ ਚਾਅ ਦੇ ਕੇ ਫੇਰ ਅਸੀ ਜਾਨੇ ਆ ਯੋੱਗਾ ਤੇ।
ਅੱਛਾ ਯੋਗਾ ਕਰਦੇ ਓ ਜੀ।
ਹਾਂਜੀ, ਯੋਗਾ ਕਰਨੀ ਪਾਰਕ ਜਾ ਕੇ, ਪਾਰਕ ਜਾਨੇ ਆਂ ਤਾ ਅਸੀ ਫੇਰ ਉਦਰੋ ਆ ਜਾਨੇ ਆਂ ਮਤਲਬ ਏਕ ਘੰਟੇ ਚ ਕਰ ਤੇ ਅਸੀ ਆ ਜਾਨੇ ਆ। ਚਾਰ-ਪਾੰਜ ਚੱਕਰ ਕੱਟਨੇ ਆ ਅਸੀ, ਹਾਂਜੀ, ਤੋ ਦੋੜ ਵੀ ਲਗਾਈ ਦੀ ਹੁੰਦੀ ਏ ਓਦੱਰ।
ਅੱਛਾ ਵੇਟ ਸਈ ਕਰ ਰੇ ਓ, ਲੂਜ਼ ਕਾਰ ਰੇ ਓ?
ਹਾਂਜੀ-ਹਾਂਜੀ, ਬਾੱਸ ਉਦੱਰੋ ਆ ਕੇ ਫੇਰ ਗਰਮ ਪਾਨੀ ਪੀਅ ਦਾ ਹੁੰਦੈ। ਕੋਸਾ-ਕੋਸਾ ਪਾਣੀ ਨਾ ਤੁਸੀ, ਯਾ ਤੁਸੀ ਅਜਵੈਨ, ਥੋੜੀ ਅੱਜਵੈਨ - ਪਾਲੋ, ਥੋੜੀ ਸੋਫ ਪਾਲੋ ਓਦੇ ਵਿੱਚ, ਹਾਂਜੀ-ਹਾਂਜੀ।
ਤੇ, ਇਹਦੇ ਨਾਲ ਕੀ ਆਪਣਾ ਪੇਟ ਦੀ ਚਰਬੀ-ਚੁਰਬੀ ਘੱਟਦੀ ਏ ਜੀ?
ਹਾਂਜੀ-ਹਾਂਜੀ। ਪੇਟ ਕਿਲੀਅਰ ਹੋ ਜਾਂਦਾ ਨਾ, ਏਦੇ ਨਾਲ ਵੀ।
ਅੱਛਾ ਜੀ, ਹਾਂਜੀ।
ਹਾਂਜੀ, ਮ੍ਹੋਟਾਪਾ ਨੀ ਚੜਦਾ।
ਹਾਂ, ਚੱਰਬੀ ਤੇ ਵਧਦੀ ਮੇਰੇ ਵੀ ਬਈ।
ਹਾਂਜੀ-ਹਾਂਜੀ, ਤੋ ਏਨੂੰ ਕਾੜਲੋੋ ਖੂਬ, ਮਿਲਾ ਛੋਟੀ ਇਲਾਇਚੀ ਪਾਲੋ ਨਾ।
ਅੱਛਾ-ਅੱਛਾ ਜੀ।
ਹਾਂਜੀ-ਹਾਂਜੀ। ਇਹਨੂੰ ਕਾੜਾ ਬਣਾਕੇ ਨਾ ਤੋ, ਪੀਓ, ਸਿਪ-ਸਿਪ ਕਰਕੇ ਪੀਓ, ਮਤਲਬ ਜ਼ਿਆਦਾ ਠੰਡੇ ਨਾ ਹੋਵੈ, ਤ ਹਾਂਜੀ ਫੇਰ ਐਵੇਂ ਕਰਨੀ ਆ ਬਸ, ਏਕ-ਡੇਢ ਘੰਟੇ ਬਾਦ ਅਸੀ, ਏਕ ਘੰਟੇ ਬਾਦ ਅਸੀਂ ਫੇਰ ਚਾਏ ਪੀਂਨੇ ਆਂ। ਹਾਂਜੀ, ਫੇਰ ਨਾ ਫਿਰ
ਪੈਲੇ ਪੀਂਦੇ ਓ ਜੀ ਕਾੜਾ, ਯਾ ਬਾਅਦ 'ਚ ਪੀਂਦੇ ਓ?
ਅਸੀਂ ਉੱਧਰੋਂ ਆਈ ਦਾ ਨਾ, ਯੋਗਾ ਤੋ, ਤਾਂ ਅਸੀਂ ਹਾਂ ਦੱਸ ਪੰਦਰੇ ਮਿੰਟ ਬੈਠਦੇ ਆਂ ਅਸੀਂ, ਫੇਰ ਬਣਾ ਲਈ ਦਾ ਹੁੰਦਾ, ਹਾਂਜੀ-ਹਾਂਜੀ। ਓ ਫੇਰ ਚਾਏ ਦੀ ਆ ਜਾਂਦੀ ਨਾਸ਼ਤੇ ਦੀ ਵਾਰੀ, ਨਿਆਣੇ ਉੱਠਦੇ, ਨਿਆਣਿਆਂ ਨੂੰ ਦੂਧ ਵਗੈਰਾ ਦੇਈਏ।
ਅੱਛਾ ਜੀ।
ਹਾਂਜੀ, ਫਿਰ ਨਾਸ਼ਤੇ ਦੀ ਆਗੀ, ਨਾਸਤੇ ਜੋ ਨਿਆਣਿਆਂ ਨੇ ਕੈਤਾ ਵੇ, ਜ ਚਿੜਵੜੇ ਹੁੰਦੇ ਨੇ, ਨਾ। ਚਿੜਵੜੇ, ਹਾਂਜੀ ਲਾਈਟ ਖਾਨਾ। ਚਿੜਵੜੇ ਹੋ ਗਏ ਨੇ ਜਿਵੇਂ, ਪਿਆਜ ਕੱਟ ਕੇ ਲੰਬੇ-ਲੰ ਨਈ-ਨਈ, ਓ ਚੋਲਦੇ ਹੁੰਦੇ ਨੇ।
ਅੱਛਾ ਜੀ।
ਹਾਂਜੀ, ਤੁਸੀਂ ਨਾ ਲੰਬੀ-ਲੰਬੀ ਪਿਆਜ਼ ਕੱਟਲੋ ਤੋ, ਓਦੇ ਵਿੱਚ ਤੁਸੀ ਹਰੀ ਮਿਰਚਾਂ ਕੱਟੋ, ਹੈਂ ਧਨੀਆ ਵੀ ਪੈ ਜਾਂਦਾ ਐ, ਹਾਂ ਗਿਰੀਆਂ ਵੀ ਐ ਮੂੰਫਲੀ ਦੀ ਗਿਰੀਆਂ ਹੁੰਦੀਆਂ ਨਾ, ਗਿਰੀਆ ਵੀ ਪੈ ਜਾਂਦੇ ਨੇ ਓਦੇ ਵਿੱਚ, ਹੂੰ, ਹਾਂ, ਹਾਂਜੀ-ਹਾਂਜੀ। ਤੋ ਓਦੇ ਵਿੱਚ ਪਿਆਜ ਕੁੱਝ ਕੱਟਕੇ ਧਨੀਆਂ-ਧੁਨੀਆਂ ਤੁਸੀਂ ਕੱਟਕੇ, ਤੜਕਾ ਲਗਾਓ ਰਾਈ ਦਾ।
ਅੱਛਾ ਜੀ।
ਹਾਂਜੀ ਰਾਈ ਦਾ ਤੜਕਾ ਲੱਗਾਓ, ਓਨੂੰ ਧੋਕੇ ਨਾ ਫਿਰ ਸੇ।
ਹਾਂਜੀ-ਹਾਂਜੀ।
ਕੜਾਈ ਦੇ ਵਿੱਚ ਓਨੂੰ, ਰਾਈ ਦਾ ਤੜਕਾ ਲਗਾਓ ਵੀ, ਲੰਬੀ-ਲੰਬੀ ਹਰੀ ਮਿਰਚ ਪਾਲੋ, ਏ ਜਿੰਨੇ ਤੁਸੀਂ ਖਾਂਦੇ ਓ।
ਹਾਂਜੀ-ਹਾਂਜੀ।
ਓ, ਹਾਂਜੀ ਓਦੇ ਨਾਲ ਫੇਰ ਚਾ ਬਣਾਓ।
ਠੀਕ ਐ।
ਹਾਂਜੀ, ਫੇਰ ਦੁਪੈਰ ਦਾ ਕਰੋ। ਹਾਂਜੀ-ਹਾਂਜੀ, ਤੇ ਦੁਪਹਿਰ ਦਾ ਹੋਗਿਆ ਜੀ ਦੇਖੋ ਜੇੜਾ ਨਿਆਣੇ ਕੈਂਦੇ ਨੇ, ਓਈ ਬਣਾਣਾ ਪੈਂਦਾ ਏ।
ਹਾਂਜੀ-ਹਾਂਜੀ, ਨਿਆਣਿਆਂ ਦੀ ਚੱਲਦੀ ਏ ਬ‌ਈ ਅੱਜ-ਕੱਲ।
ਹਾਂਜੀ -ਹਾਂਜੀ। ਨਾ ਬਣਾਈਏ ਤੁਆਨੂੰ ਪਤਾ ਈ ਏ ਫੇਰ ਨਿਆਣੇ ਕੈਵੇਂ ਤੰਗ ਕਰਦੇ ਨੇ।
ਹਾਂਜੀ -ਹਾਂਜੀ। ਬਸ ਜੀ ਹੋਰ ਕਿੰਨੇ ਖਾਣਾ ਜੀ ਨਿਆਣੇ ਈ ਖਾਣ ਖੁਸ਼ ਹੋ ਜਾਣ ਬਸ।
ਹਾਂਜੀ- ਹਾਂਜੀ ਫੇਰ ਜੋ ਨਾਸ਼ਤੇ ਚ ਕੈਣੇ ਆਂ ਅਸੀਂ ਓ ਬਣਾ ਲੈਨੇ ਆਂ। ਦਸ ਸਾਢੇ ਦਸ ਸਾਡੇ ਨਾਸ਼ ਤਾ ਵੀ ਹੋ ਜਾਂਦੈ। ਤੇ ਜੀ ਚਲੋ ਜੀ, ਭਾਂਡੇ- ਭੂੰਡੇ ਮਾਜੀਏ ਨਾਸ਼ਤੇ ਦੇ। ਤੇ ਸਾਡੀ ਦੂ- ਦੁਪਹਿਰ ਦੀ ਗੱਲ ਦੁਪਹਿਰ ਦੀ ਆ ਜਾਂਦੀ ਏ।
ਹਾਂਜੀ
ਹਾਂਜੀ ਦੁਪਹਿਰ ਦਾ ਜੋ ਬਣਾਣਾ ਬਣਾਓ ਫਿਰ ਰਾਤੀ ਵੀ
ਅੱਛਾ ਜੀ
ਰਾਤੀ ਕੀ ਜੋ ਕਹਿੰਦਾ ਉਹ ਬਣਾ ਦਿੰਦੇ ਆਂ।
ਰਾਤੀ ਹਲਕਾ ਹੀ ਖਾਂਦੇ ਹੋ ਯਾ ਥੋੜਾ ਹੈਵੀ ਕੋਈ।
ਨਹੀਂ ਖਿਚੜੀ ਹੋ ਗਈ ਮੂੰਗੀ ਦਾਲ ਦੀ ਖਿਚੜੀ ਹੋ ਗਈ। ਖਿਚੜੀ ਵੀ ਖਾ ਲਈ ਦਾ ਹੁੰਦੈ, ਹਾਂਜੀ ਹਾਂਜੀ। ਖਿਚੜੀ ਆਲੂ ਉਲੂ ਪਾ ਕੇ ਬਣਦੀ ਏ ਨਾ। ਹਾਂਜੀ ਇੱਕ ਤੇ ਸਿੰਪਲ ਬਣਦੀ ਏ ਨਿਆਣਿਆਂ ਆਸਤੇ। ਇਹ ਆਲੂ ਉਲੂ ਪਾ ਕੇ ਬਣਦੀ ਆਲੂ ਪਾ ਲੋ ਗੋਭੀ ਪਾ ਲੋ ਜੋ ਮਰਜ਼ੀ ਤੁਹਡਾ ਹੈਗਾ ਨਾ ਪਾਜੀ ਸੋਇਆਬੀਨ ਵੜੀਆਂ ਹੁੰਦੀਆਂ ਵੜੀਆਂ ਵੀ ਪਾ ਲੈਂਦੇ ਨੇ
ਅੱਛਾ ਵੀ ਕਰਾਰੀ ਬਣਾ ਲੈਂਦੇ ਹੋ ਜੀ, ਅੱਛਾ ਜੀ।
ਲਾਈਟ ਹੋ ਗਿਆ ਨਾ ਥੋੜਾ ਰਾਤੀ ਦਾ, ਥੋੜਾ ਹੈਵੀ ਹੋ ਜਾਂਦਾ ਨਾ ਅਗਰ ਤੁਸੀਂ ਫੁਲਕੇ ਵਗੈਰਾ ਬਣਾਓ ਤਾਂ ਹੈਵੀ ਹੋ ਜਾਂਦੈ ਉਹ
ਹਾਂ
ਹਾਂਜੀ ਹਾਂਜੀ
ਹੋਰ
ਬਸ ਇਹੀ ਡੇਲੀ ਰੁਟੀਨ ਭਾਂਡੇ ਭੂੰਡੇ ਮਾਂਜੋ ਨਾਸ਼ਤੇ ਨੁਸਤੇ ਉਹੋ ਜਿਹੇ ਹੁੰਦੇ ਨੇ ਸ਼ਾਮੀ ਦੇ ਚਾਏ ਦਾ ਵੀ ਵੇਹਲਾ ਹੋ ਜਾ
ਅਹ ਹਾਂਜੀ ਹਾਂਜੀ ਸ਼ਾਮ ਦਾ ਨਾਸ਼ਤਾ ਜੀ
ਹਾਂਜੀ ਜੋ ਨਿਆਣੇ ਕਹਿੰਦੇ ਨੇ ਸੋ ਸਨੈਕਸ ਵਗੈਰਾ ਨਾ ਫਿੰਗਰ ਵਗੈਰਾ ਤਾਲੀ ਦੇ ਹੁੰਦੇ ਨੇ ਸ਼ਾਮੀ ਦੇ ਹਾਂਜੀ ਅਸੀਂ ਬਸ ਫਿੰਗਰ ਐਵੇਂ ਤਲਨੇ ਆਂ ਅਸੀਂ ਸਲਾਈਸ ਆਲੂ ਕੱਟ ਧੋ ਕੇ ਤੁਸੀਂ ਆਲੂ ਕਟ ਲੋ ਲੰਬੇ ਲੰਬੇ, ਜਿੰਨਾ ਤੁਸੀਂ ਕੱਟ ਸਕੋ
ਹਾਂਜੀ
ਹਾਂਜੀ ਉਹਦੇ ਵੀ ਤੁਸੀਂ ਕੋਨਫਲੋਰ ਵਗੈਰਾ ਪਾ ਲੋ।
ਠੀਕ ਹੈ।
ਹੋ ਥੋ ਕਾਲੀ ਮਿਰਚਾ ਪਾਲੋ ਸੁੱਕਿਆਂ।
ਪਿਸੀ ਹੋਈ ਜੀ।
ਪਿਸੀ ਹੋਈ ਆ ਪੀ ਹੋਈ ਹੁੰਦੀ ਹੈ ਨਾ ਕਾਲੀ ਮਿਰਚਾਂ ਉਹ ਪਾ ਲਓ ਉਹਦੇ ਵਿੱਚ ਤੁਸੀਂ ਜਿੰਨਾ ਮਿਰਚ ਖਾ ਦਿਓ ਮਤਲਬ ਇੰਨੀ ਪਾਲੋ। ਕੌਨ ਫਲੋਰ ਨਹੀ ਹੈ ਤੇ ਤੁਹਾਡੇ ਕੋਲ ਆਰਾਰੋਟ ਪਾਲੋੋ।
ਅੱਛਾ ਜੀ।
ਹਾਂਜੀ ਕੋਨ ਫਲੋਰ ਨੀ ਹੈਗਾ ਨਾ ਆਰਾਰੋਟ ਤੁਸੀਂ ਪਾ ਸਕਦੇ ਓ।
ਤੇ ਇਹ ਅਲੱਗ ਅਲੱਗ ਹੁੰਦੇ ਨ। ਕੋਨ ਫਰੋਲ ਆਰਾਰੋੜ ਅਲੱਗ ਅਲੱਗ ਹੁੰਦੈ।
ਕਹਿੰਦੇ ਤੇ ਹੈ ਈ ਨੇ ਅਲੱਗ ਅਲੱਗ ਹੁੰਦੈ। ਹਾਂਜੀ। ਉਹ ਥੋੜਾ ਅਰਾਰੋਟ ਹੁੰਦੈ ਨਾ ਅ ਜੋ ਹੁੰਦਾ ਕੋਨ ਫਰੋ ਓ ਥੋੜਾ ਗੇਵੀ ਵਾਸਤੇ ਹੁੰਦਾ ਨਾ, ਜਸ ਮਨਚੂਰੀਅਨ ਵਗੈਰਾ ਹੋਗੇ ਗ੍ਰਰੇਵੀ ਬਣਦੀ ਏਦੇ ਨਾਲੋ
ਹਾਂਜੀ।
ਹਾਂਜੀ-ਹਾਂਜੀ। ਬੱਸ ਜੀ, ਓ ਬਣਾਰੀ ਐ ਸੋਸ ਦੇ ਨਾਲ ਖਾਣਾ ਸੋਸ ਦੇ ਨਾਲ ਖਾਲੋ, ਨਈ ਤੇ ਹਰੀ ਚਟਨੀ ਨਾਲ ਖਾ ਲੋ।
ਸੋਸ ਘਰ ਈ ਤੇਆਰ ਕਰਦੇ ਓ ਜਾਂ ਬਜ਼ਾਰੀ ਕ?
ਨਹੀਂ ਕ ਬਾਰੋਂ, ਬਜਾਰੀ।
ਅੱਛਾ।
ਹਾਂਜੀ-ਹਾਂਜੀ ਬਜ਼ਾਰ ਈ ਆਦੀ ਆ। ਚਲੋ ਜੀ ਭੈਣ ਜੀ ਮੈਂ ਤੁਵਾਨੂੰ ਬਾਦ ਚ ਗੱਲ ਕਰਨੀ ਆ, ਠੀਕ ੲੈ ਸਸ ਸ੍ਰੀ ਅਕਾਲ।